ਹੈਲੋ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਏ ਹਾਂਜੀ ਵਧੀਆ-ਵਧੀਆ
ਹੋਰ ਕੀ ਕਰ ਰਹੇ ਸੀ ਤੁਹਾਨੂੰ ਡਿਸਟਰਬ ਤੇ ਨਹੀਂ ਕੀਤਾ
ਨਹੀਂ-ਨਹੀਂ ਬਸ ਬੈਠੇ ਦੇ ਸੀ ਤੁਸੀਂ ਅੱਜ ਬੜੇ ਦਿਨਾਂ ਬਾਅਦ ਯਾਦ ਕੀਤਾ ਸਾਨੂੰ
ਬਸ ਉਹ ਨਾ ਤੁਹਾਡੀ ਯਾਦ ਆ ਗਈ ਅਸੀਂ ਨਾ ਕੋਈ ਪਲਾਨ ਬਨਾ ਰਹੇ ਸੀ ਘੁੰਮਨ ਫਿਰਨ ਦਾ ਹਾਂ
ਅੱਛਾ
ਮੈਂ ਕਿਹਾ ਚਲੋ ਭੈਨ ਜੀ ਨੂੰ ਪੁੱਛਨੇ ਆ ਉਹ ਤੇ ਦੋ ਤਿੰਨ ਵਾਰੀ ਘੁੰਮ ਫਿਰ ਆਏ ਨੇ ਉਹਨਾਂ ਤੋਂ ਪੁੱਛ ਜਗ੍ਹਾ ਕਿਹੋ ਜਿਹੀ ਉੱਥੇ ਕੀ-ਕੀ ਘੁੰਮਣ ਦੀ ਜਗ੍ਹਾ ਹੈਗੀ ਏ ਹਾਂਜੀ ਆਪਾਂ ਨਾ ਬੱਚੇ ਕਾੱਲੇ ਪਏ ਦੇ ਨੇ ਕਹਿੰਦੇ ਹੁਣ ਤੇ ਛੁੱਟੀਆਂ ਵੀ ਖਤ ਖ਼ਤਮ ਹੋਣ ਵਾਲੀ ਹੁਨ ਤੇ ਦੋ ਚਾਰ ਦਿਨ ਵਾਸਤੇ ਕਿੱਥੇ ਲੈ ਚਲੋ ਹਾਂਜੀ ਫਿਰ ਅਸੀਂ ਕੋਲ ਦੇ ਪ੍ਰੋਗਰਾਮ ਬਨਾਇਆ ਸੀਗਾ ਚਲੋ ਜੰਮੂ ਚੱਲੇ ਆ ਹਨਾ ਅੱਛੀ ਜਗ੍ਹਾ ਹੈਗੀ ਉਹ ਵੀ
ਹਾਂਜੀ ਬਹੁਤ ਅੱਛੀ ਜਗ੍ਹਾ ਹੈਗੀ ਉੱਥੇ ਤੇ ਕਾਫੀ ਕੁੱਛ ਹੈਗਾ ਘੁੰਮਨ ਵਾਲਾ ਨਾ
ਹਾਂ
ਜੰਮੂ ਚ ਵੀ ਮਤਲਬ ਕਾਫ਼ੀ ਜਗ੍ਹਾ ਹੈਗੀ ਹੈ ਅ ਜਿਵੇਂ ਅ ਬਾਗੇ ਬਉ ਏ ਘੁੰਮਨ ਵਾਲੀ ਜਗ੍ਹਾ ਤੇ ਅ ਮਤਲਬ ਕਾਫੀ ਜਗ੍ਹਾ ਹੈਗੀ ਜੰਮੂ ਦੇ ਅੰਦਰ ਦੀ ਫਿਰ ਆਸ ਪਾਸ ਜਿਵੇਂ ਪਤਨੀਟੋਪ ਸੁਣਿਆ ਹੋਏਗਾ ਤੁਸੀਂ
ਹਾਂਜੀ ਮੈਂ ਸੁਨਿਆ ਹੋਇਆ ਹਾਂਜੀ ਹਾਂਜੀ ਮੈਂ ਬਾਗੇ ਬਹੁ ਦਾ ਵੀ ਨਾਮ ਸੁਨਿਆ ਹੋਇਆ ਸੀ ਬਈ ਕਹਿੰਦੇ ਬਹੁਤ ਵੱਡੀ ਪਾਰਕ ਏ।
ਬਹੁਤ ਜ਼ਿਆਦਾ ਵੱਡੀ ਪਾਰਕ ਏ ਬਹੁਤ ਜ਼ਿਆਦਾ ਵੱਡੀ ਪਾਰਕ ਹੈਗੀ ਏ ਪਤਾ ਨੀ ਉਹਦੀਆਂ ਕਿੰਨੀਆਂ ਅ ਸੋ ਤੋਂ ਜ਼ਿਆਦਾ ਹੀ ਸੜੀਆਂ ਦੱਸਦੇ ਨੇ ਪਤਾ ਨੀ ਮੇਰੇ ਮਾਇਡ ਚ ਨਿਕਲ ਗਿਆ ਤੇ ਦੱਸਦੇ ਨੇ ਕਿ ਬੋਤ ਜ਼ਿਆਦਾ ਸੀੜੀਆਂ ਹੈਗੀਆਂ ਜੇ ਉੱਪਰ ਚੜ੍ਹ ਕੇ ਜਾਓ ਫਿਰ ਨੀਚੇ ਆਓ ਮਤਲਬ ਬੱਚਿਆਂ ਵਾਸਤੇ ਹੋ ਜਾਂਦੇ ਨਾ ਇੱਕ ਬਸ ਪਾਰਕ ਬਹੁਤ ਵੱਡੀ ਝੂਲੇ ਵਗੈਰਾ ਵੀ ਲੱਗੇ ਹੋਏ ਨੇ ਅੱਛੀ ਬਣੀ ਦੀ ਏ।
ਅੱਛਾ-ਅੱਛਾ ਤੇ ਅਗਰ ਅਸੀਂ ਜਿਵੇਂ ਉੱਥੇ ਜਾ ਕੇ ਰਹਿਣਾ ਹੋਏ ਹੋਟਲ ਵਗੈਰਾ ਸਭ ਕੁੱਛ ਫੇਰ ਕੋਲ-ਕੋਲ ਮਿਲ ਜਾਣਗੇ।
ਹਾਂਜੀ-ਹਾਂਜੀ, ਵੈਸੇ ਤਾਂ ਜੰਮੂ ਚ ਮੋਸਟਲੀ ਸਾਰੀ ਚੀਜ਼ਾਂ ਦੂਰ-ਦੂਰ ਹੁੰਦੀਆ। ਬਟ ਜਿਵੇਂ ਹੋਟਲਸ ਵਗੈਰਾ ਨੇ ਤੁਹਾਨੂੰ ਹਾਂ ਤੁਸੀਂ ਹੋਟਲ ਕਰੋ। ਤੇ ਉੱਥੇ ਤੁਹਾਨੂੰ ਕੈਬ ਵਗੈਰਾ ਸਭ ਮਿਲ ਜੇਗਾ ਘੁੰਮਣ ਫਿਰਨ ਵਾਸਤੇ ਕੋਈ ਪਰੇਸ਼ਾਨੀ ਵਾਲੀ ਤੇ ਹੈ ਨੀ ਇਨੀ ਗੱਲ ਨਾ
ਅੱਛਾ।
ਹਾਂਜੀ-ਹਾਂਜੀ ਬਾਕੀ ਬਹੁਤ ਅੱਛਾ ਸ਼ਹਿਰ ਏ ਘੁੰਮਣ ਫਿਰਨ ਵਾਸਤੇ
ਅੱਛਾ ਉੱਥੇ ਫੇਮਸ ਕੀ ਜਿਆਦਾ ਮਤਲਬ ਫੂਡ ਚ ਕੀ ਫੇਮਸ ਹੈਗਾ ਉੱਥੇ। ਕੀ ਖਾਣਾ ਪੀਣਾ ਲੋਕ ਪਸੰਦ
ਜੰਮੂ ਦੇ ਫੇਮਸ ਤੇ ਮੋਸਟਲੀ ਰਾਜਮਾ- ਚਾਵਲ ਹੁੰਦਾ ਜੇ। ਰਾਜਮਾਂ-ਚਾਵਲ, ਹਾਂਜੀ-ਹਾਂਜੀ ਬਹੁਤ ਫੇਮਸ ਹੈਗੇ ਨੇ ਇੱਥੇ ਦੀ ਨਾ ਜਿਵੇਂ ਡੋਗਰੇ ਲੋਕ ਹੁੰਦੇ ਨੇ ਜੰਮੂ ਦੇ ਇੱਥੇ ਅਹ ਜੰਮੂ ਚ ਨਾ ਡੋਗਰੀ ਭਾਸ਼ਾ ਅਹ ਸੁਣਿਆ ਹੋਏਗਾ ਤੁਸੀਂ ਡੋਗਰੀ ਭਾਸ਼ਾ
ਹਾਂਜੀ -ਹਾਂਜੀ ਅੱਜ ਕਲ ਤੇ ਇੰਸਟਾਗ੍ਰਾਮ ਤੇ ਹਰ ਚੀਜ਼ ਦਾ ਟ੍ਰੇਂਡ ਹੋ ਗਿਆ ਹੈਨਾ। ਸਾਰੇ ਹਰ ਕੋਈ ਆਔਦਾ ਈ ਏ
ਇੰਸਟਾਗ੍ਰਾਮ ਨੇ ਬਹੁਤ ਕੁਛ ਦੱਸਤਾ ਐ ਏ ਡੋਗਰੀ ਭਾਸ਼ਾ ਵੀ ਜਿਵੇਂ ਹੁੰਦੀ ਏ। ਡੋਗਰੇ ਮਸ਼ਹੂਰ ਹੁੰਦੇ ਨੇ ਤੇ ਇੱਥੇ ਅ ਜਾਦਾ ਨਾ ਜੰਮੂ ਚ ਰਾਜਮਾਂ- ਚਾਵਲ ਬਹੁਤ ਲਾਈਕ ਕਰਦੇ ਨੇ।
ਅੱਛਾ।
ਤੇ ਇੱਕ ਇੱਥੇ ਜੰਮੂ ਚ ਜੋ ਹੁੰਦੇ ਨੇ ਕਸ਼ਮੀਰੀ ਹੁੰਦੇ ਨੇ ਉਹ ਓ ਕੜਮ ਬਹੁਤ ਪਸੰਦ ਕਰਦੇ ਨੇ ਇੱਥੇ ਦੀ ਅ ਫੇਮਸ ਚੀਜ਼ ਹੋ ਜਾਂਦੀ ਏ। ਜੰਮੂ ਦੀ ਨਾ, ਹਾਂਜੀ। ਕੜਮ ਜਿਵੇ ਉਹ ਅ ਸ਼ਲਗਮ ਟਾਈਪ ਹੁੰਦਾ ਹੈ ਤੇ ਪਿੱਛੇ ਪੱਤੇ-ਪੱਤੇ ਜੇ ਹੁੰਦੇ ਨੇ ਉਹਦੇ ਉਹਦੀ ਸਬਜ਼ੀ ਬਣਦੀ ਏ, ਹਾਂਜੀ-ਹਾਂਜੀ ਬਹੁਤ ਟੇ ਸਟੀ ਬਣਦੀ ਉਹ ਵੀ
ਅੱਛਾ ਓਈਓ ਮੈਂ ਕਿਹਾ ਭੈਣ ਜੀ ਓਰੀ ਤੇ ਕਹਿ ਰਏ ਸੀ ਨਾ ਪਿਛਲੀ ਵਾਰੀ ਤੁਆਡੇ ਨਾਲ ਗੱਲ ਹੋਈ ਸੀ ਵੀ ਅਸੀਂ ਜੰਮੂ ਹੋ ਕੇ ਆਏ ਸੀ। ਮੈਂ ਕਿਆ ਚਲੋ ਇਸ ਵਾਰ ਅਸੀਂ ਵੀ ਪ੍ਰੋਗਰਾਮ ਬਨਾਨੇ ਆ ਬੱਚਿਆਂ ਨੂੰ ਲੈ ਕੇ
ਬਿਲਕੁਲ ਘੁੰਮ ਕੇ ਆਓ ਬਹੁਤ ਅੱਛੀ ਜਗ੍ਹਾ ਐ ਇੱਕ ਦਿਨ ਵੀ ਮਤ ਮਤਲਬ ਕਿ ਤੁਸੀਂ ਇਹ ਨੀ ਕਰੋਗੇ ਕਿ ਅਸੀਂ ਘਰ ਬੈਠੀਏ ਜ਼ੂ ਵਗੈਰਾ ਨੇ ਅੱਛਾ ਹਰੀ ਪੈਲੇਸ ਐ ਥੇ ਤਨਾ ਤੇ ਹਾਂਜੀ-ਹਾਂਜੀ। ਜੀ ਮਤਲਬ ਕਾਫੀ ਜਗ੍ਹਾ ਹੈਗੀਆਂ ਨੇ ਇੱਕ ਵਾਰ ਉੱਥੇ ਤੁਸੀਂ ਜਾਓਗੇ ਤੇ ਤੁਸੀਂ ਖੁਦ ਪਹਿਲੇ ਤੇ ਤੁਸੀਂ ਸ਼ਹਿਰ ਚ ਐਂਟਰੀ ਕਰੋਗੇ ਤੇ ਤੁਸੀਂ ਸ਼ਹਿਰ ਦੇਖੀ ਮਨ ਖੁਸ਼ ਹੁੰਦਾ ਕਿ ਹਾਂ ਅਲੱਗ ਜੀ ਜਗ੍ਹਾ ਤੇ ਆਏ ਆ ਕਿੱਧਰੇ।
ਅ ਅੱਛਾ। ਤੇ ਕਟਰਾ ਕੋਲ ਪੈਂਦਾ ਉੱਥੇ ਯਾ ਦੂਰ ਏ ਓ।
ਕਟਰਾ ਮਤਲਬ ਕਿ ਡੇਢ ਘੰਟਾ ਲੱਗ ਜਾਂਦਾ, ਘੰਟਾ ਹਾਂ ਘੰਟਾ ਚਲੋ ਹੈ ਈ ਫਿਰ ਵੀ ਅਗਰ ਬੰਦਾ ਉਹਵੇਂ ਕਰੇ ਤੇ ਅਹ ਡੇਢ ਘੰਟਾ ਲੱਗ ਜਾਂਦਾ।
ਅੱਛਾ- ਅੱਛਾ ਜੰਮੂ ਤੋਂ ਥੋੜਾ ਬਾਹਰ ਹੀ ਹੈਗਾ।
ਹਾਂਜੀ-ਹਾਂਜੀ ਕਟਰਾ ਅੱਗੇ ਤੁਸੀਂ ਵੈਸ਼ਨੋ ਦੇਵੀ ਵੀ ਸੁਣਿਆ ਦਾ ਹੋਏਗਾ। ਕਦੇ ਅਹ ਵੈਸ਼ਨੋ ਦੇਵੀ ਹਾਂਜੀ ਉਹ ਵੀ ਮਤਲਬ ਮੋਸਟ ਲੀ ਲੋਕ ਇੱਥੇ ਆ ਕੇ ਨਾ ਅਗਰ ਇੱਥੇ ਆਣ ਦਾ ਪਲਾਨ ਹੋਏ ਜੰਮੂ ਚ ਤੇ ਜੰਮੂ ਜਾ ਕੇ ਲੋਕ ਨਾ ਮੋਸਟਲੀ ਕਿ ਵਨ ਵੀਕ ਤੇ ਲੈ ਕੇ ਚੱਲਦੇ ਨੇ ਔਰ ਇੱਕ ਦਿਨ ਵੀ ਘਰ ਨੀ ਬੈਠਦੇ। ਜਦੋਂ ਆਉਂਦੇ ਨੇ, ਬਿਲਕੁਲ- ਬਿਲਕੁਲ। ਬਹੁਤ ਜ਼ਿਆਦਾ ਕਦੇ ਉੱਥੇ ਪਤਨੀਟਾਪ ਹੋ ਕੇ ਆਓ ਤੁਸੀਂ ਜਾਓ ਅੱਛਾ ਉੱਥੇ ਰਸਤੇ ਦੇ ਵਿੱਚ ਅਹ ਇੱਕ ਉਹ ਹੈਗਾ ਵ ਕੁਦ ਅਹ ਜਗ੍ਹਾ ਦਾ ਨਾਮ ਹੀ ਹੈ।
ਅੱਛਾ ਤੇ ਉੱਥੇ ਕੀ ਫੇਮਸ
ਉਹ ਉੱਥੇ ਦਾ ਹੈਗਾ ਇੱਕ ਪ੍ਰੇਮ ਸਵੀਟਸ ਵਾਲਾ ਉੱਥੇ ਤਾਂ ਪਤੀਸਾ ਬਹੁਤ ਬਹੁਤ ਫੇਮਸ ਹੈ। ਕੁਦ ਦਾ ਪਤੀਸਾ ਬੋਲਦਾ ਹੁੰਦਾ ਉਹ ਹਾਂਜੀ
ਅੱਛਾ।
ਹਾਂ ਉਹਨੂੰ ਬੋਲਦੇ ਕੁੱਦ ਦਾ ਪਤੀਸਾ ਬੋਲਦੇ ਉਹ ਪ੍ਰੇਮ ਸਵੀਟਸ ਵਾਲਾ ਉਹਦੇ ਮਤਲਬ ਕਾਫੀ ਕਾਫ਼ੀ ਜ਼ਿਆਦਾ ਉਹਦੀ ਫੇਮਸ ਹੈਗੀ ਉੱਥੇ ਦੀ ਨਾ
ਅ ਅੱਛਾ ਤੇ ਉਹ ਮੇਨ ਜੰਮੂ ਦੇ ਵਿੱਚ ਹੀ ਹੈਗਾ ਨਾ,
ਹਾਂਜੀ ਮਤਲਬ ਕਿ ਜੰਮੂ ਚ ਅਸੀਂ ਜਿਵੇਂ ਪਤਨੀਟੋਪ ਜਾਂਦੇ ਨੇ ਤੇ ਜਿਵੇਂ ਉਹਦੇ ਜੰਮੂ ਦੇ ਅੰਦਰ ਹੀ ਜਿਵੇਂ ਹੁੰਦੇ ਨੇ। ਤੇ ਉਹ ਛੋਟੇ ਛੋਟੇ ਲੋਕਲ ਸ਼ਹਿਰ ਵਗੈਰਾ ਸਮਝ ਲੋੋ ਜਿਵੇਂ ਤੁਸੀਂ
ਹਾਂਜੀ ਠੀਕ ਹੈ।
ਜੀ ਉਹ ਜੰਮੂ ਤੋਂ ਨਿਕਲੋ ਤੇ ਆਏਗਾ ਫੇਰ ਪਤਨੀਟੋਪ ਦੇ ਰਸਤੇ ਵਿੱਚ ਆਏਗਾ ਕੁਦ ਅ ਤੇ ਉੱਥੇ ਕੁਦ ਚੋਂ ਨਿਕਲ ਕੇ ਤੇ ਫਿਰ ਪਤਨੀਟਾਪ ਹੁੰਦਾ ਪਤਨੀਟੋਪ ਤੇ ਅੱਗੇ ਅਹ ਉਹ ਵੀ ਆਉਂਦਾ ਵੈ ਕੀ ਕਹਿੰਦੇ ਨੇ ਨਥਾ ਟੋਪ ਵੀ ਆਉਂਦਾ ਉਹ ਉਸ ਤੋਂ ਵੀ
ਅੱਛਾ ਤੇ ਸਾਨੂੰ ਮਤਲਬ ਉੱਥੇ ਫੇਰ ਇਹ ਚੀਜਾਂ ਕਰਨ ਵਾਸਤੇ ਬੱਸ ਵਗੈਰਾ ਜਾਂ ਕੈਬ ਕਰਨੀ ਪਏਗੀ
ਹਾਂਜੀ ਹਾਂਜੀ ਤੁਹਾਨੂੰ ਆਪਣੀ ਉੱਥੇ ਦੀ ਕੈਬ ਵਗੈਰਾ ਕਰ ਲੋ। ਤੇ ਅਹ ਹਾਂ। ਅਗਰ ਜੈਦਾ ਫੈਮਿਲੀ ਹੋਏ ਜਿਵੇਂ ਬਹੁਤ ਜ਼ਿਆਦਾ ਲੋਕ ਹੋਣ ਤੇ ਫਿਰ ਤੇ ਚਲੋ ਬੱਸ ਵਗੈਰਾ ਮੈਟਾਡੋਰ ਵਗੈਰਾ ਹੁੰਦੀ ਨਾ ਮਿੰਨੀ ਬੱਸ ਤੇ ਤੁਸੀਂ ਉਹ ਕਰ ਸਕ ਸਕਦੇ ਹੋ ਨਹੀਂ ਤੋ ਤੇ ਚਲੋ ਅਗਰ ਛੋਟੀ ਫੈਮਲੀ ਹੈ। ਹਾਂ ਹਾਂ ਤੇ ਫਿਰ ਤੁਹਾਨੂੰ ਕੈਬ ਬਹੁਤ ਏ ਤੇ ਉਹਨੂੰ ਬੋਲ ਦੋ ਕਿ ਸਾਨੂੰ ਇੱਥੋਂ ਦੇ ਹਿਲ ਸਟੇਸ਼ਨ ਲੈ ਜਾ ਅੱਛੀ ਅੱਛੀ ਜਗ੍ਹਾ ਤੇ ਵਗੈਰਾ ਤੇ ਉੱਥੇ ਉੱਥੇ ਰੁਕਣ ਵਾਸਤੇ ਤੁਹਾਨੂੰ ਨਾ ਅਹ ਉੱਥੇ ਰੁਕਣ ਵਾਸਤੇ ਤੁਹਾਨੂੰ ਉਹ ਮਿਲ ਜਾਏ। ਕੀ ਕਹਿੰਦੇ ਹੱਟ ਬੋਲਦੇ ਆ ਉੱਥੇ
ਅੱਛਾ।
ਹੱਟ ਬਣੀਆਂ ਹੁੰਦੀਆਂ ਉੱਥੇ ਨਾ ਲੱਕੜ ਦੇ ਬਣੇ ਹੁੰਦੇ ਨੇ ਜਿਵੇਂ ਅਹ ਛੋਟੇ ਛੋਟੇ ਰੂਮ ਬਣੇ ਹੁੰਦੇ ਆ।
ਅੱਛਾ ਰੈਂਟ ਤੇ ਮਿਲਦੇ ਹੋਣਗੇ ਨਾ ਉਹ ਵੀ
ਜੀ ਜਿਵੇ ਹੋਟਲ ਟਾਈਪ ਹੀ ਸਮਝ ਲੋ ਨਾ ਰੈਂਟ ਤੇ ਤੁਹਾਨੂੰ ਹੱਟ ਮਿਲ ਜਾਏਗੀ ਉੱਥੇ ਰੁਕੋ ਆਪਣਾ ਰਾਤ ਸਟੇ ਕਰੋ ਆਪਣਾ ਅਗਰ ਵੈਸੇ ਤਾਂ ਮੋਸਟਲੀ ਰ ਰੁਕਦੇ ਨਹੀਂ ਹੈਗੇ ਪਰ ਕਈਆਂ ਨੂੰ ਸ਼ੋਕ ਹੁੰਦਾ ਕਿ ਇੱਕ ਦਿਨ ਰੁ ਕੇ ਜਾਈਏ ਫੇਰ ਉੱਥੇ ਹੱਟ ਮਿਲ ਜਾਂਦੀ ਹੈ। ਹਾਂਜੀ ਹਾਂਜੀ ਰੁਕਣ ਵਾਸਤੇ
ਹਾਂਜੀ ਅਸੀਂ ਜ਼ਰੂਰ ਜਾਵਾਂਗੇ ਤੁਸੀਂ ਦੱਸਿਆ ਨਾ
ਹਾਂਜੀ ਹਾਂਜੀ ਅੱਛੀ ਜਗ੍ਹਾ ਉੱਪਰ ਜਾ ਕੇ ਤੇ ਮਤਲਬ ਹਾਂਜੀ ਹਾਂਜੀ ਵਿਊ ਬਹੁਤ ਅੱਛਾ ਉੱਥੋਂ ਦਾ ਬਿਲਕੁਲ ਬਿਲਕੁਲ ਵਿਊ ਹੀ ਬਹੁਤ ਅੱਛਾ ਹੈਗਾ ਉੱਥੇ ਜਾ ਕੇ ਤੁਸੀਂ ਕਦੇ ਉੱਥੋਂ ਦਾ ਵਿਊ ਦੇਖੋ। ਬਹੁਤ ਮਜ਼ਾ ਆਉਂਦਾ ਜੇ ਹਾਂਜੀ। ਹਮ ਹਮ ਉਹ ਵੈਦਰ ਚ ਵੀ ਬੜਾ ਫ਼ਰਕ ਹੋਏਗਾ ਇੱਥੇ ਦੇ ਮੌਸਮ ਚ ਔਰ ਉੱਥੇ ਦੇ ਮੌਸਮ।
ਹਾਂਜੀ ਮੈਂ ਵੀ ਪੁੱਛਣ ਲੱਗੀ ਸੀ ਤੁਹਾਡੇ ਕੋਲ ਬਈ ਕੀ ਸਾਬ ਵੈ।
ਨਹੀਂ ਉੱਥੇ ਵੈਦਰ ਤੇ ਵੀ ਬਹੁਤ ਫ਼ਰਕ ਹੈ। ਇੱਥੇ ਦਾ ਮੌਸਮ ਥੋੜਾ ਅਹ ਗਰਮ ਹੈ। ਉਪਰ ਜਾ ਕੇ ਮੌਸਮ ਅੱਛਾ ਹੋ ਜਾਂਦਾ ਥੋੜਾ ਨਾ ਗਰਮੀ ਟੈਂਪਰੇਚਰ ਘੱਟ ਜਾਂਦਾ ਹੈ।
ਅੱਛਾ ਤੇ ਜੰਮੂ ਤੇ ਫਿਰ ਨੋਰਮਲ ਹੀਂ ਹੋਗਾ ਜਿਵੇਂ ਇਥੇ ਉਥੇ ਵੀ ਇੰਜ ਹੀ ਹੋਏਗਾ।
ਉਹੀ ਤੇ ਜਿਵੇਂ, ਮਤਲਬ ਕਿ ਜਿਵੇਂ ਸਾਡੇ ਆਮ ਲੋਕਲ ਸ਼ਹਿਰਾਂ ਚ ਨਾ ਉਹੀ ਰਹੇਗਾ, ਪਰ ਜੰਮੂ ਤੋਂ ਪਤਾ ਪਤਨੀਟਾਪ ਦਾ ਵੈਦਰ 'ਚ ਬਹੁਤ ਫਰਕ ਹੈ। ਜਿਵੇਂ ਮਤਲਬ ਹਾਂਜੀ-ਹਾਂਜੀ। ਜਿਵੇਂ ਅਸੀਂ ਮਤਲਬ ਕਿ, ਅਹ ਤੁਹਾਡੇ ਉੱਥੇ ਵੀ ਔਰ ਸਾਡੇ ਉੱਥੇ ਵੀ ਗਰਮੀ ਹੈਗੀ ਹੈ। ਤੇ ਅਹ ਤੁਸੀਂ ਅਗਰ ਪਤਨੀਟਾਪ ਜਾਓਗੇ, ਉੱਥੇ ਤੁਹਾਨੂੰ ਅਲੱਗ ਮਿਲੇਗਾ ਟੈਂਪਰੇਚਰ ਹੈ ਨਾ ਡਾਊਨ ਹੋ ਜਾਂਦਾ ਉੱਥੇ ਜਾ ਕੇ ਹਾਂਜੀ-ਹਾਂਜੀ ਉੱਥੇ ਇਨੀ ਦੇਰ ਹਾਂ ਉਥੇ ਇੰਨੀ ਗਰਮੀ ਨੀ ਹੁੰਦੀ ਅੱਛਾ ਹੁੰਦਾ, ਟੈਂਪਰੇਚਰ ਨਾ ਉੱਥੇ। ਠੀਕ ਹੁੰਦਾ ਕੋਈ ਗਰਮੀ ਨਹੀਂ ਲੱਗਦੀ। ਬਲਕਿ ਜਦੋਂ ਤੁਸੀਂ ਉਥੋਂ ਦੀ ਨੀਚੇ ਆਓਗੇ ਜੰਮੂ ਵਾਲੀ ਸਾਈਡ ਫਿਰ ਤੁਹਾਨੂੰ ਗਰਮੀ-ਗਰਮੀ ਫੀਲ ਹੋਣੀ ਸ਼ੁਰੂ ਹੋ ਜਾਏਗੀ, ਜਿਵੇਂ ਬੋਲਦੇ ਨਾ ਮੌਸਮ ਚੇਂਜ ਹੁੰਦਾ ਤੇ ਗਰਮ ਸਰਦ ਜਿਹਾ ਹੋ ਜਾਂਦਾ, ਉਹ ਚੀਜ਼ ਵਾ ਬਸ ਰਹਿੰਦਾ ਫਿਰ।
ਜਿਵੇਂ ਉਹੀਓ ਲਾ ਲੋੋ ਜਿਵੇਂ, ਮਨਸੂਰੀ ਦਾ ਹਿਸਾਬ ਦੇਹਰਾਦੂਨ ਜਾਓ। ਹਨਾ ਉੱਪਰ ਚੜ੍ਹਦੇ ਜਾਵਾਂਗੇ ਮੌਸਮ ਦਾ ਫਰਕ ਪੈਂਦਾ ਜਾਂਦਾ ਹੈ।
ਬਿਲਕੁਲ-ਬਿਲਕੁਲ ਬਸ ਉਹੀ ਚੀਜ਼ ਹੈਗੀ ਹੈ, ਪਰ ਵਿਊ ਬਹੁਤ ਅੱਛਾ ਹੈ ਮਤਲਬ ਦੇਖਣ ਵਾਲਾ ਵਿਊ। ਉੱਥੋਂ ਦਾ ਨਾ
ਹਾਂਜੀ-ਹਾਂਜੀ ਤੇ ਉੱਥੇ ਡਰਾਈ ਫਰੂਟ ਸਸਤੇ ਨੇ ਜਾਂ ਫਰੂਟ ਵਗੈਰਾ ਸਸਤੇ ਨੇ
ਨਹੀਂ ਉੱਥੇ ਸਸਤਾ ਤਾਂ ਕੁਛ ਨਹੀਂ ਹੈਗਾ, ਬਟ ਕੁਆਲਿਟੀ ਹੈਗੀ ਉਥੇ। ਹੈ, ਰੇਟ ਮਹਿੰਗੇ ਨੇ ਕੁਆਲਟੀ ਬੈਸਟ ਹੈਗੀਏ ਉੱਥੇ ਦੀ ਫੇਮਸ ਆਈਟਮ ਨੇ ਡਰਾਈ ਫਰੂਟਸ ਬਈ ਮਤਲਬ ਕਹਿ ਲਓ, ਕਿ ਬਹੁਤ ਅੱਛਾ ਮਿਲਦਾ।
ਅੱਛਾ।
ਰੇਂਜ ਵਾਈਜ਼ ਸਸਤਾ ਨਹੀਂ ਹੈਗਾ। ਰੇਟ ਸਹੀ ਹੈ ਬਟਵੇ ਕਿ, ਹਾਂ ਚੀਜ਼ ਅੱਛੀ ਮਿਲਦੀ ਬਹੁਤ ਅੱਛੀ ਮਿਲਦੀ ਹੈ ਚੀਜ਼ ਉੱਥੇ ਨਾ?
ਪਿਓਰ ਚੀਜ਼ ਹੁੰਦੀ ਹੋਏਗੀ, ਨਾ ਸਾਡੇ ਜਿਵੇਂ ਮਿਲਾਵਟੀ ਕਰ ਜਾਂਦੇ ਨੇ ਥੋੜਾ ਬਹੁਤ।
ਬਲਕਿ ਅਸੀਂ ਹੀ ਲੈ ਕੇ ਆਏ ਸੀ, ਲਾਸਟ ਟਾਈਮ ਬਦਾਮ, ਅਖਰੋੜ ਵਗੈਰਾ।
ਅੱਛਾ ਵੈਸੇ ਤਾਂ ਅਖਰੋਟ ਕਹਿੰਦੇ ਨੇ ਜ਼ਿਆਦਾ ਵਧੀਆ ਨੇ ਜੰਮੂ ਦੇ ਹਨਾ।
ਨਹੀਂ ਬਦਾਮ ਅਖਰੋਟ ਫੇਮਸ ਹੈਗੇ ਨੇ, ਅਸੀਂ ਜੋ ਮਤਲਬ ਗਏ ਸੀ ਨਾ ਫਿਰ ਅਸੀਂ ਇਕੱਠੇ ਲੈ ਆਏ ਸੀ ਸੋਚ ਰਹੀ ਸੀ, ਮੈਂ ਮੈਂ ਕਿਹਾ ਹੁਣ ਨੈਕਸਟ ਟਾਈਮ ਜਾਵਾਂਗਾ, ਨਾ ਫਿਰ ਹੋਰ ਜਿਆਦਾ ਲੈ ਕੇ ਆਵਾਂਗੇ ਥੋੜ੍ਹਾ ਟਾਈਮ ਨਿਕਲ ਜਾਏ।
ਹਾਂਜੀ-ਹਾਂਜੀ, ਪਤਾ ਕੀ ਉੱਥੇ ਚੀਜ਼ ਦਾ ਟੇਸਟ ਵੀ ਅਲੱਗ ਹੋਏਗਾ ਨਾ ਸਾਡੇ ਇੱਥੇ ਅਲੱਗ ਆਉਂਦਾ ਉੱਥੇ।
ਹਾਂਜੀ-ਹਾਂਜੀ ਬਿਲਕੁਲ ਚੀਜ਼ ਦਾ ਫ਼ਰਕ ਹੁੰਦਾ ਜੀ ਉੱਥੇ ਨਾ ਕਾਫੀ ਫ਼ਰਕ ਹੁੰਦਾ ਚੀਜ਼ ਦਾ ਹਾਂਜੀ ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਪਤਾ ਹੀ ਫ਼ਰਕ ਜਿਸ ਚੀਜ਼ ਦੀ ਜੋ ਜ਼ਿਆਦਾ ਹੋਏਗੀ, ਡਿਮਾਂਡ ਵਗੈਰਾ ਫੇਰ ਉਹ ਚੀਜ਼ ਅੱਛੀ ਹੁੰਦੀ ਹੈ।
ਚਲੋ ਤੁਹਾਡਾ ਬਹੁਤ -ਬਹੁਤ ਥੈਂਕ ਯੂ ਬੜਾ ਅੱਛਾ ਲੱਗਿਆ ਤੁਸੀਂ ਸਾਰੀ ਡਿਟੇਲ ਦਿੱਤੀ ਮੈਨੂੰ ਉੱਥੇ ਦੀ ਆਪਾਂ ਬਸ ਹੁਣ ਪ੍ਰੋਗਰਾਮ ਸਾਡਾ ਫਿਕਸ ਹੀ ਹੈਗਾ ਸੀ, ਬਸ ਮੈਂ ਤੁਹਾਡੇ ਕੋਲ ਸਲਾਹ ਹੀ ਲੈਦੀ ਸੀ ਬਸੀਂ ਕਿਵੇਂ ਜਾਈਏ ਕਿਵੇਂ ਰੁਕ
ਕੋਈ ਨੀ ਕੋਈ ਨੀ ਜੀ ਜ਼ਰੂਰ ਤੁਸੀਂ ਘੁੰਮ ਕੇ ਆਓ, ਫਿਰ ਆ ਕੇ ਮੈਨੂੰ ਦੱਸਣਾ ਤੁਹਾਨੂੰ ਕਿਵੇਂ ਦਾ ਲੱਗਿਆ। ਉੱਥੇ ਜਾ ਕੇ ਹਾਂਜੀ-ਹਾਂਜੀ ਠੀਕ ਹੈ, ਓਕੇ ਜੀ। ਸਤ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।